ਸ ਸੀ਼ ਕਾਲ ਜੀ।
ਸਤ ਸ਼੍ਰੀ ਅਕਾਲ ਜੀ।
ਹੋਰ, ਠੀਕ ਔ?
ਹਾਂਜੀ ਹਾਂ, ਵਧੀਆ। ਤੁਸੀਂ ਸੁਣਾਓ, ਕੀ ਹਾਲ-ਚਾਲ, ਕਿੱਦਾਂ?
ਬਸ ਵਧੀਆ, ਤੁਸੀਂ ਦੱਸੋ?
ਬਧੀਆ ਜੀ ਵਧੀਆ।
ਹੋਰ ਫਿਰ ਪੇਪਰ, ਪੇਪਰ ਦੀ ਤਿਆਰੀ ਕਿੱਦਾਂ ਚੱਲਦੀ ਆ?
ਪੇਪਰ ਦੀ ਤਿਆਰੀ ਸਟੋਪ ਤੀ, ਕਿਆ ਗੱਲ-ਬਾਤ
ਅੱਛਾ, ਕਾਂਲੂੰ ਤਾਂ ਸੰਡੇ ਐ।
ਕਾਂਲੂੰ ਸੰਡੇ ਪਰਸੋਂ ਨੂੰ ਮੰਡੇ ਐ।
ਓਕੇ, ਓ ਤੋਂ ਬਾਦ ਵੀ ਕੋਈ ਪੇਪਰ ਹੈਗਾ।
ਨਹੀਂ ਜੀ ਓਸ ਤੋਂ ਬਾਦ ਕੋਈ ਪੇਪਰ ਨੀ ਵੇਲੇ ਮੁੰਡੇ। ਹੋ ਜਾਣਗੇ ਜੀ ਵੇਲੇ।
ਅਡਮਿਸ਼ਨ ਵਗੈਰਾ
ਅਡਮਿਸ਼ਨ ਦੇਖਦੇ ਆਂ ਇੰਗਲਿਸ਼ ਦੀ ਐਮ ਏ ਕਰਨ ਦੀ ਸਲਾਹ ਬਨ ਰਹੀ ਹੈ। ਜਾਂ ਈ ਟੀ ਟੀ ਕਰਨ ਦੀ ਸਲਾਅ ਹੈ। ਯੂਨੀਵਰਸਿਟੀ ਤਾਂ ਨੀ ਓਥੀ ਦੇਖਦੇ ਆ ਓਸੇ ਕੋਲਜ ਚ।
ਓਕੇ।
ਹੂੰ।
ਹੁਨ ਦੇਖਲੋ।
ਤੇਰਾ ਕੇੜਾ ਖਾਲਾ ਔਣੈ, ਨਾ ਮੈਂ ਬੀ ਐਡ ਆ।
ਅੱਛਾ ਬੀ ਐਡ ਓ ਤੁਸੀਂ।
ਐੱਮ ਏ ਕਰੀ ਜਾ ਹਿਸਟਰੀ ਦੀ ਬੀ ਐਡ ਤੇ ਐੱਨ ਡੀ ਟੀ।
ਐਨ ਡੀ ਟੀ, ਫੇਰ ਥੋਡੇ ਟੈਟ ਤਾਂ ਕਲੀਅਰ ਹੋਨੇ।
ਕਲੀਅਰ ਐ ਟੈਟ ਮੇਰਾ, ਐਤਕੀ ਦਿੱਤਾ ਸੀਗਾ।
ਪੀ ਟੈਟ।
ਪੀ ਟੈੱਟ ਦੀ ਤਾਂ ਗੱਲ ਕਰ ਰਿਆ ਹੋਰ ਕੀ।
ਐਨ ਟੈੱਟ
ਐਨ ਟੈੱਟ ਕੇੜਾ ਹੁੰਦਾ ਏ। ਐਨ ਟੈਟ ਕੇੜਾ ਹੁੰਦਾ ਬਾਈ, ਸੀ ਟੈੱਟ ਤਾਂ ਨਾ ਐਤਕੀ ਦਿੱਤਾ ਨੀ ਐਤਕੀ ਪੈਲੀ ਓ ਮੇਰਾ ਰੈ ਗੇਆ ਚਾਰ ਪੰਜ ਨੰਬਰਾਂ ਤੋਂ। ਮੈਂ ਓਦਾ ਤਿਆਰੀ ਵੀ ਨੀ ਕਰੀ, ਮੈਂ ਅਈਂ ਜੇ ਲਾ ਲਾਕੇ ਲਾਂਗਿਆ ਸੀਗਾ।
ਠੀਕ ਐ-ਠੀਕ ਐ।
ਹਾਂ, ਏ ਚ ਮੇਰੇ ਬਨ ਗਏ ਸੀਗੇ ਨਾਈਨ ਟੀ ਫਾਈਵ, ਪੀ ਟੈੱਟ ਚ। ਓ ਥੋਨੂੰ ਮੈਂ ਤਾਂਹੀ ਦਾ ਕੈਨਾ ਤੁਸੀਂ ਤਾਂ ਉਈਂ ਚੱ ਚੱਕਰਾ ਚ ਪੈ ਰਏ ਓਂ ਏਨਾਂ ਚੋ ਦੋਹੇ ਆ ਚੋਂ ਕਰ ਲੋ ਕੁੱਛ ਤੁਸੀਂ, ਦੋਹੇ ਭੈਨਾਂ।
ਕਿੰਨਾ ਚੋਂ
ਟੀ ਡੀ ਕਰ ਲੋ ਜਾਂ ਬੀਐਡ ਕਰਲੋ, ਨੌਕਰੀ ਨਾਲ ਲੜਦੇਆਂ ਹੋ ਜਾਨਗੀਆਂ ਜੇੜਾ ਤੁਸੀਂ ਕੋਰਸ ਕਰ ਰਏ ਓਂ ਏਨਾਂ ਦਾ ਕਿਸੇ ਦਾ ਕੋਈ ਫੈਦਾ ਨੀ ਐਮੈ ਤਾਂ ਜਿੰਨੀਆਂ ਮਰਜ਼ੀ ਕਰਕੇ ਧਰਲੈ।
ਓ ਤਾਂ ਹੈ ਆ।
ਮੈਂ ਹਿਸਟਰੀ ਦੀ ਕਰੀ ਆ ਐਮੇ ਮਤਲਬ ਮੈਨੂੰ ਪਤਾ ਮੈਂ ਓ ਹੁਨ ਮੈਂ ਸੋ ਚੱਲ ਮੈਂ ਹੁਨ ਜਿਵੇਂ ਹੁਨ ਲੈਕਚਰਾਰ ਦੀਆਂ ਪੋਸਟਾਂ ਔਣਗੀਆਂ ਦੇਖ ਹਨਾ, ਓਦੇ ਵਾਸਤੇ ਐਲੀਜੀਬਲ ਆ ਜੇੜਾ ਮਤਲਬ ਲੈਕਚਰਾਰ ਦੀ ਪੋਸਟ
ਐਮੇ ਦਾ ਮਤ ਐਮੇ ਦਾ ਮਤਲਬ ਤਾਂ ਏ ਐ ਕਿ ਟੈਗ ਲੱਗ ਜਾਂਦਾ ਇੱਕ ਵੀ ਹਾਂ ਐਮੇ ਕੀਤੀ ਹੋਈ ਆ, ਐਮੇ
ਓ ਕੋਈ ਵੈ ਓ ਜਿਵੇਂ ਪਤਾ ਕੀ ਆ ਬਾਹਰ ਓਨੂੰ ਕੋਈ ਜਿਵੇਂ ਜੇ ਤਾਂ ਹੁਨ ਤੂੰ ਨੌਕਰੀ ਚ ਕਿਸੇ ਚ ਦੇਖੋ ਓਥੇ ਮਤਲਬ ਪ੍ਰਮੋਸ਼ਨ ਛੇਤੀ ਮਿਲ ਜਾਂਦੀ ਆ। ਪਰ ਜੇ ਬੰਦਾ ਬਾਹਰ ਕਰੇ ਓਨੂੰ ਕੋਈ ਫ਼ੈਦਾ ਨੀ ਹੈਗਾ ਫੇਰ ਏਨਾ।
ਸਈ ਆ।
ਮੈਂ ਨਾ ਓਥੇ ਆਪਨੇ ਸ਼ੈਦ ਓਥੇ ਤੈਨੂੰ ਮੈਂ ਦੱਸੇਆ ਸੀ ਕੇ ਓ ਮੋਟੇ ਮੈਡਮ ਬੈਠੇ ਹੁੰਦੇ ਨੇ ਜੇੜੇ ਓਦਰ ਪਰਾਂ।
ਹਾਂ-ਹਾਂ।
ਉਹਨਾਂ ਨੇ ਮੈਨੂੰ ਦਿੱਤੀ ਸਲਾਹ ਕਹਿੰਦੇ ਬੀ ਐਡ ਕਰ ਲੈ ਪਹਿਲਾਂ ਮੈਂ ਪੀ ਐਚ ਡੀ ਆਲੇ ਪਾਸੇ ਸੀਗਾ, ਮੈਂ ਹਾਈ ਯੂ ਜੀ ਸੀ ਨੈਟ ਦਾ ਪ ਪੇਪਰ ਦਿੱਤਾ ਹੀਗਾ, ਮੇਰੇ ਨਾਈਨਟੀ ਸਿਕਸ ਨੰਬਰ ਬਣੇ ਸੀ ਉਹ 'ਚੋਂ।
ਅੱਛਾ।
ਹਾਂ ਅਗਰ ਮੈਂ ਦੁਬਾਰਾ ਵੀ ਬਣੀ ਸਲਾਹ, ਮੈਂ ਕਿਹਾ ਚੱਲ ਵੀ ਤਿਆਰੀ ਕਰਕੇ ਦੇਵਾਂਗੇ ਐਦਕੀ। ਫੇਰ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਤੂੰ ਪੀ ਐਚ ਡੀ ਦੇ ਕਰ ਲਾਂਗਾ ਕਹਿੰਦੇ ਵੀ, ਉਹ ਮਤਲਬ ਤੇਰਾ ਜੇ ਮਨ ਹੋਵੇ ਵੀ ਹਨਾ। ਜਿਵੇਂ ਮੈਂ ਤੈਨੂੰ ਐਂ ਨੀ ਵੀ ਰੋਕਦੀ ਆ। ਕਹਿੰਦੇ ਤੂੰ ਕਰ ਲਾ, ਕਹਿੰਦੇ ਫਿਰ ਐ ਜੇ ਤੂੰ ਪੀ ਐਚ ਡੀ ਤੋਂ ਬਾਅਦ ਵੀ ਵਿਹਲਾ ਫਿਰ ਇਹ ਕਹਿੰਦੇ ਫੇਰ ਉਹਦਾ ਫਾਇਦਾ ਕੀ ਆ, ਕਹਿੰਦੇ ਮਤਲਬ ਕੋਈ ਪਹਿਲਾਂ ਤੋਂ ਕੁਆਲੀਫਿਕੇਸ਼ਨ ਡਿਗਰੀ ਰੱਖ, ਈ ਟੀ ਟੀ ਕਰ ਲੈ ਜਾਂ ਬੀ ਐਡ ਕਰ ਲੈ, ਇਹਨਾਂ 'ਚੋ ਇੱਕ ਚੀਜ਼ ਕਰਕੇ ਰੱਖ ਲੈ। ਕਹਿੰਦੇ ਵੀ ਮੈਂ ਤੈਨੂੰ ਇਹੀ ਸੁਜੈਸਟ ਕਰੂ ਵੀ ਬੀ ਏਡ ਕਰ ਲੈ।
ਹੂੰ, ਵੈਸੇ ਸੁਜੈਸਟ ਵਧੀਆ ਕਰਦੀ ਆ ਉਹ ਮੈਡਮ।
ਹੂੰ, ਨਾ ਵਧੀਆ ਨੇ ਮੈਡਮ ਉਹ, ਉੱਥੇ ਡਿਪਾਰਟਮੈਂਟ 'ਚ ਕਈ ਹੋਰ ਵੀ ਟੀਚਰ ਕੈਮ ਨੇ ਹੈਗੇ ਪੂਰੇ।
ਹਾਂ ਮੈਡਮ ਵਧੀਆ ਆ।
ਹੂੰ।
ਹੋਰ ਦੱਸੋਂ?
ਮੈਂ ਤੁਹਾਨੂੰ ਤਾਂਹੀ ਤਾਂ ਕਹਿਨਾ। ਤੁਸੀਂ ਦੋਹਾ 'ਚੋ, ਤੁਸੀਂ ਤਾਂ ਹੋ ਰਿਹਾ ਉਹ ਦੱਸ ਕੁੜੀ ਐਮ ਏ ਕਰ ਰਾਹੀ ਐ, ਸਿਮੂ।
ਕਰੀ ਜਾਣ ਦੇ ਪਰਾ, ਵੀਰੇ ਮੈਂ ਤਾਂ ਹੁਣ ਡੀ ਸੀਏ ਕਰ ਰਹੀ ਆ। ਮੇਰਾ ਜਿੱਦਣ ਵੀ ਬਾਹਰ ਦਾ ਬਣ ਗਿਆ, ਆਪਾਂ ਨੇ ਲੰਘ ਜਾਣਾ।
ਆਹੋ ਵਧੀਆ ਲੰਘ ਜਾਵੇ ਫਿਰ, ਮੈਨੂੰ ਲੈ ਜੀ ਨਾਲੇ।
ਹਾਂ ਫੇਰ ਮੈਂ ਤੈਨੂੰ ਲੈ ਜਊ, ਆਪਾਂ ਉੱਥੇ ਪਕਾਈ ਮਾਰਿਆ ਕਰਾਂਗੇ। ਕਮੈਂਟਰੀ ਕਰਿਆ ਕਰਾਂਗੇ, ਲੈ ਜਾਂਗੇ। ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਮੂਹਰੇ ਕਮੈਂਟਰੀ ਕਰਿਆ ਕਰਾਂਗੇ।
ਮੈਂ ਕਿਆ ਪੂਰੀਆਂ ਪੱਖੇ।
ਨਾ ਪਾਇਆ, ਗਾ ਪਾਇਆ
ਮੈਂਥ ਖਗਾਉਣੇ ਲੱਗ ਜਾਣਗੇ ਆਪਾਂ ਦੋਹੇ
ਆਹੋ ਬੈਂਠ ਵਾਜੇ 'ਚ ਚਕ ਕੇ ਫਿਰੀ ਜਾਇਆ ਕਰਾਗੇ
ਹੋਰ, ਨਹੀਂ ਤਿੰਨ, ਹਾਂਜੀ
ਲੰਡਨ 'ਚ ਆਪਣੀ ਇੱਕ ਚੀਜ਼ ਪਈ ਹੈ, ਕੀ ਚੀਜ਼ ਹੈ ਉਹ
ਕੋਹੀ ਨੂਰ ਹੀਰਾ ਹੋਰ ਕੀ ਪਿਆ ਉਥੇ ਮਹਾਰਾਜਾ ਰਣਜੀਤ ਸਿੰਘ ਦਾ ਪਹਿਰਾਵਾ ਵੀ ਹਹ ਲੈ ਉਹ ਉਹਦੇ ਕੋਲ ਗਏ ਦਲੀਪ ਸਿੰਘ ਕੋਲ ਉਹ ਤੋਂ ਲੈ ਗਏ
ਹਮ ਪਤਾ
ਮਹਾਰਾਜ ਤੇ ਉਹਨਾਂ ਨੇ ਪਤਾ ਨਹੀਂ ਇਹ ਮੈਂ ਪੜ੍ਹਿਆ ਸੀਗਾ ਮੈਂ ਇਹਦੇ ਬਾਰੇ ਥੋੜਾ ਭੁੱਲ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਹੋਇਆ ਸੀਗਾ
ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਹੋਇਆ ਸੀ ਜੋ ਕਿ ਉਹਨੇ ਆਪਣੇ ਬੇਟੇ ਨੂੰ ਦੇਤਾ ਸੀਗਾ ਤੇ ਉਹਦਾ ਬੇਟਾ ਹੁਣ ਉੱਥੇ ਸਟੱਡੀ ਵਗੈਰਾ ਕਰਨ ਗਿਆ ਸੀ
ਹਮ
ਓ ਓਹਨੇ ਉਥੋਂ ਦਾ ਰਾਜ ਅਪਣਾ ਲਿਆ ਸੀਗਾ, ਤੇ ਉਹਨੂੰ ਗੋਰੇ ਲੈ ਗਏ ਲੈ ਗਏ ਸੀ ਹਮ
ਹਾਂ ਲੈ ਗਏ ਤਾਂ ਕਰਕੇ ਇਹਨਾਂ ਦੀ ਚੜਾਈ, ਚੜਾਈ ਜਿਹੜੀ ਉੱਡਦੀ
ਫਿਰ ਉੱਡ ਗਈ ਸੀ, ਇੱਕ ਚੀਜ਼ ਹੋਰ ਅਹ ਆਪਣੇ ਨਾਭੇ ਵੱਲ ਨਾਭੇ ਵਾਲੇ ਇੱਕ ਰਾਜਾ ਜੇੜਾ ਸੀਗਾ ਦਵਾਰੇ ਆਇਆ ਉਹ ਰਿ ਰਿਪੂ ਦਮਨ ਨੂੰ ਤਾਂ ਜਾਣਦੇ ਹੋੋਂਗੇ।
ਆਹੋ ਤਾਂ ਪਤਾ ਕੀ ਆ ਓ ਨੇ ਕੋਈ ਪਖੰਡ ਜਿਹਾ ਕਰਿਆ ਉਹਨਾ ਦਾ ਬਹੁਤ ਟਰੋਲ ਚੱਲਿਆ ਤੇੇ ਟਰੋਲ ਨੀ ਸੁਣਿਆ ਉਹਦਾ
ਹੂੰ
ਉਹੀ ਓ ਪੈਲਾਂ ਮੁੰਡਾ ਬਾਲ ਕਟਾਉਂਦਾ ਹੀ ਕੈਂਦੇ ਹੁਣ ਨਾਭਾ ਰਿਆਸਤ ਤੈ ਵਾਹ-ਵਾਹ ਈ। ਗੱਲਾਂ ਬਣਾਂਤੀਆਂ ਉਹਨਾਂ ਨੇ
ਸਈ ਹੈ ਬੋਹ ਖੰਡ ਕੀਤਾ। ਓ ਬੋਤ ਸੋਹਣਿਆ ਨੇ ਓ ਮਤਲਬ ਜੇੜੇ ਰਿਪੋਰਟਰਾਂ-ਰਿਪੋਰਟਰਾਂ ਨੇ ਵੀ ਉਹਨਾਂ ਦੀਆਂ ਲਾਹ ਲਾ ਕੇ
ਪਤਾ ਹੀ ਆ ਫਿਰ ਹੁਣ ਜੇ ਪੈਲਾਂ ਬਾਲ ਬੂਲ ਕਟਾਂਦਾ ਰਿਆ ੳਹਤਾਂ ਹੁਣ ਜੂੜਾ ਰੱਖ ਕੇ ਤੇ ਪੱਗ ਬਣਤੀ ਉਹਨਾਂ ਨੇ ਉਹਦੀਆਂ ਪੁਰਾਣੀਆਂ ਫੋਟੋ ਵਾਇਰਲ ਹੋਈਆਂ ਸੀਗੀਆਂ।
ਅੱਛਾ ਫਿਰ ਹੁਣ ਓ ਪਰ ਰਾ ਤਾਂ ਹੁਣ ਵੀ ਉਹੀ ਹਵੇਲੀ 'ਚ ਰਏ ਨੇ ਨਾ ਲਾਲ ਕਿਲੇ 'ਚ
ਇਹ ਰਹਿ ਰਏ ਨੇਗੇ ਅ ਹੁਣ ਜਿਵੇਂ ਚਲਾ ਰਾਜੇ ਨੇਗੇ ਹੈਗੇ ਤਾਂ ਰਾਜੇ ਈ ਨੇ ਪਰਿਵਾਰ 'ਚ ਈ ਨੇ। ਓ ਪਤਾ ਕੀ ਐ ਇਹ ਨਾ ਆਪਣੇ ਨਾ
ਧੋਨੀ ਨਾ ਦਈ ਹੁੰਦੀ ਆ ਆਪਣੇ ਨਾ ਲੋਕ ਹੈ ਨੀ ਵਧੀਆ
ਕੋਈ ਐਵੇਂ ਨੀ ਨਾ ਪਤਾ ਕੀ ਆ ਸਹੂਲਤਾਂ ਆਲੀ ਚੱਲ ਅੱਡ ਰਈ ਗੱਲ ਜਿਵੇਂ ਆਪਣੇ ਨਾ ਥੋੜਾ ਜ ਆ ਯੂਟਿਊਬ ਤੇ ਵਿਹਲੀ ਬੈਠੀ ਦੁਨੀਆਂ ਇੱਕ ਮਲੰਗ ਦੁਨੀਆਂ ਬੈਠੀ ਆ। ਇਹਨਾਂ ਨੂੰ ਨਾ ਇੱਕ ਟੋਪਿਕ ਚਾਹੀਦਾ ਬਸ ਉਹੀ ਹੀ ਭੈਣ ਭਾਈ ਸਕੇ ਭੈਣ ਭਾਈ ਤੇ ਵੀ ਬਸ ਇਹਨਾਂ ਨੇ ਟਰੋਲ ਚਲਾਉਣਾ। ਇਹਨਾਂ ਨੂੰ ਇੱਕ ਟੋਪਿਕ ਨੋਰਮਲ ਕੰਟੈਂਟ ਚਾਹੀਦਾ ਕਿਤੋ ਮਿਲਿਆ ਨੀ ਬਸ ਓ ਗਜਨੂੰ ਨ ਉਤੇ ਕੁੱਤੇ ਨੀ ਬੈਠੇ ਹੁੰਦੇ ਸੜਕ ਤੇ ਸ਼ਿਕਾਰੀ ਕੁੱਤੇ
ਹੂੰ-ਹੂੰ
ਓ ਕੋਈ ਮੋਟਰਸਾਈਕਲ ਲਘਦਾ ਮਗਰ ਭੱਜ ਲੈਂਦੇ ਨੇ ਓ-ਓ ਕੰਮ ਆ ਏਨਾ ਦਾ
ਉਹੀ ਚੀਜ਼ ਹੈ ਭੇਡ ਚਾਲ ਐ ਭੇਡ ਚਾਲ
ਭੇਡ ਚਾਲ ਕਹਿ ਸਕਦੇ ਹਾਂ ਆਪਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਕਿੰਨੇ ਵਿਆਹ ਹੋਏ ਸੀ ਬਈ
ਮਹਾਰਾਜਾ ਰਣਜੀਤ ਸਿੰਘ ਦੇ ਇੱਕ ਈ ਵਿਆਹ ਹੋਇਆ ਤਾਂ
ਲੈ ਓ ਜਾ ਨੀ ਜਾ
ਕਿਉਂ ਬਈ ਕਿਉਂ ਫਿਰ ਉਹਦਾ ਅੱਗੇ ਦਲੀਪ ਸਿੰਘ
ਮੇਰੀ ਗੱਲ ਸੁਣ ਲੈ ਤਿੰਨ ਵਿਆਹ ਹੋਏ-ਹੋਏ ਈ ਉਹਨਾਂ ਦੇ
ਤਿੰਨ ਕਿਵੇਂ ਹੋ ਗਏ ਮੈਂ-ਮੈਂ ਕਦੇ ਜਿਕਰ ਨੀ ਕੀਤਾ।
ਵਾਹੋ ਹੋ-ਹੋ ਵਾਹ ਜੀ ਵਾਹ ਤਾੜੀਆਂ ਕੈਣੇ ਕੁੜੀ ਦੇ ਨਾਂ ਦੇ ਉੱਤੇ ਤਿੰਨ ਵਿਆਹ ਹੋਏ ਹੀ ਇੱਕ ਪੈਲੀ ਪੈਲਾ ਵਿਆਹ ਹੋਇਆ ਹੀ ਉਹਨਾਂ ਦਾ ਮਹਿਤਾਬ ਕੌਰ ਨਾਲ ਦੂਜਾ ਉਹਨਾਂ ਨੇ ਮੇਰੇ ਯਾਦ ਨੀ ਹੈਗਾ ਤੀਜਾ ਵਿਆਹ ਹੋਇਆ ਸੀਗਾ ਉਹਨਾਂ ਨਾਲ ਜੇੜੀ ਆਹ ਦਲੀਪ ਸਿੰਘ ਦੀ ਮਾਂ ਸੀ ਉਹ ਨਾਲ ਕੀ ਸੀਗਾ ਓ ਕੀ ਸੀ ਉਹਦਾ ਨਾਂਉ ਹੈਂ।
ਓ ਹੋ ਰਾਣੀ ਜਿੰਦਾ
ਰਾਣੀ ਜਿੰਦਾ ਜਿੰਦ ਕੌਰ।
ਜਿੰਦ ਕੌਰ।
ਤੀਜਾ ਤੇ ਇੱਕ ਖਾਣ ਦਾ ਚੌਥਾ ਵੀ ਹੋਇਆ ਹੋਏਗਾ। ਓ ਮੁਸਲਮਾਨਾਂ ਦੀ ਜਨਾਨੀ ਨਾਲ ਵਿਆਹ ਕਰਾ ਲਿਆ ਪਤੰਦਰ ਨੇ ਅਈਂ ਬਸ ਚੋਬਰ ਸੀਗਾ ਪੂਰਾ ਇਹ ਆਪਾਂ ਨੂੰ ਚੀਜ਼ਾਂ ਪੜ੍ਹਾਈਆਂ ਨਾ ਪਤਾ ਕੀ ਹੈ ਇਹ ਨਾ ਆਪ ਲੱਭਣੀ ਪੈਂਦੀ ਆ ਹੁਣ ਇਹਨੂੰ ਆਹ ਤੁਹਾਡੇ ਵਾਲੀ ਸਿੰਮੂ ਕਰ ਰਈ ਇਹਨੂੰ ਪੁੱਛ ਕੇ ਦੇਖੀ ਕਹਿ ਵੀ ਹਿਸਟਰੀ 'ਚ ਤੈਨੂੰ ਕੀ ਕੁੱਛ ਦੱਸਿਆ। ਇਹਨੂੰ ਕਦੇ ਫੋਨ ਲਾ ਕੇ ਦੇਈ ਲੈ, ਇਹਨੂੰ ਮੈਂ ਪੁੱਛੂਗਾ ਇਹਨੂੰ ਕੁਛ ਨੀ ਪਤਾ ਹੋਣਾ। ਪੜ੍ਹਾਉਂਦੇ ਨੀ ਗਏ ਬਾਈ, ਇਹ ਆਪਣੇ ਘੱਟ ਆਉਂਦੇ ਨੇ, ਆਪਣੇ 'ਚ ਕੋਈ ਹੁਣ ਮਤਲਬ ਇਹ ਨਾ ਉੱਪਰੋ ਹੀ ਨਹੀਂ, ਹਾਲੇ ਉਹ ਮਟੀਰੀਅਲ ਪ੍ਰੋਵਾਈਡ ਕਰਨ ਗੇ ਪੂਰਾ, ਅਸੀਂ ਹਿਸਟਰੀ 'ਚ ਹੁਣ ਅਗਲਾ ਕਹਿ ਦਿੰਦਾ ਤੂੰ ਹਿਸਟਰੀ ਦੀ ਐਮ ਏ ਕਰ ਫਿਰਦਾ, ਬਈ ਤੈਨੂੰ ਪਤਾ ਹੈ ਨਹੀਂ ਕੁਛ। ਇਹ ਤਾਂ ਕਰਕੇ ਹੁਣ ਆਪਣੇ ਕੋਲੀ ਨੌਲਜ ਰੱਖਣੀ ਪੈਂਦੀ ਹੈ। ਅਗਲਾ ਫਿਰ ਸਵਾਲ ਉਹ ਕਰਨਾ ਲੱਗਦਾ, ਅਗਲਾ ਵਿੱਚੀਂ ਮਿਚੀ ਮਿੱਚੇ ਕਰਨ ਨਾਲੋਂ ਅਗਲੇ ਨੂੰ ਜਵਾਬ ਦਿੱਤਾ ਜਾਂਦਾ।
ਸਹੀ ਆ।
ਹੂੰ ਹੁਣ ਆਹ ਜਿਹੜਾ ਹੁਣ ਇਹ ਏ, ਇਹਦਾ ਹੁਣ ਪਹਿਲਾਂ ਪਹਿਲਾਂ ਜਿਹੜੀ ਉਹਨਾਂ ਦੀ, ਪਹਿਲੀ ਉਹ ਨੀ ਸੀਗੀ ਘਰ ਵਾਲੀ ਸੀਗੀ ਮੈਂ ਉਹਦੀ ਮਹਿਤਾਬ ਕੌਰ, ਉਹਦਾ ਜਿਹੜਾ ਪੁੱਤਰ ਸੀ। ਖੜਕ ਸਿੰਘ, ਉਹਨੂੰ ਗੱਦੀ ਮਿਲੀ ਸੀਗੀ ਪਹਿਲੀ ਉਹ।
ਖੜਕ! ਅੱਛਾ ਜਿਸ ਮੈਂ ਤਾਂ ਖੜਕ ਸਿੰਘ, ਜਿਹੜਾ ਉਹ ਸੀ।
ਮਹਿਤਾਬ ਕੌਰ ਦਾ ਪੁੱਤਰ ਸੀਗਾ ੳਹ।
ਠੀਕ ਹੈ, ਠੀਕ ਹੈ, ਠੀਕ ਹੈ।
ਖੜਕ ਸਿੰਘ ਕੇ ਖੜਕਨੇੇ ਸੇ ਖੜਕ ਦੀਆਂ ਖਿੜਕੀਆਂ, ਖਿੜਕੀਆਂ ਕੇ ਖੜਕਨੇ ਖੜਕ ਪਏ ਖੜਕ ਸਿੰਘ, ਹਰੀ ਸਿੰਘ ਨਲੂਆ ਇਨਾ ਦਾ ਉਹ ਸੀਗਾ ਮਤਲਬ, ਆਹਾਂ ਨੀ ਹੁੰਦੇ ਜਿਹੜੇ ਸੈਨਾਪਤੀ, ਸੈਨਾਪਤੀ ਸੀਗਾ ਅਫਗਾਨ 'ਚ ਭੇਜਿਆ ਹੋਇਆ।
ਜਦੋਂ ਮਹਾਰਾਜਾ ਰਣਜੀਤ ਸਿੰਘ, ਜਿੱਤਲੇ ਕਾਬਲ ਕੰਦਾਰਵਈ।
ਆਹੀ ਕਾਬਲ ਕੰਧਾਰ ਦੇ ਪਾਸੇ ਭੱਜਿਆ ਵਾ, ਕਾਬਲ ਅਫਗਾਨਿਸਤਾਨ ਦੀ ਰਾਜਧਾਨੀ ਆ ਨਾ।
ਹਾਂ ਹਾਂ, ਕਾਬਲ।
ਹਾਂ ਇਹਨਾਂ ਨੇ ਮਤਲਬ ਉਦੋਂ ਨਾਲ ਜਦ ਨਾ, ਇਹਨਾਂ ਦਾ ਖ਼ੌਫ਼ ਹਾਂ ਹਾਂ, ਇਹਨਾਂ ਦਾ ਉਊਂ ਤਾਂ ਇਹਨਾਂ ਦੀ ਹਾਈਟ ਜਿਹੜੀ ਕਹਿੰਦੇ ਪੰਜ ਫੁੱਟ ਪੰਜ ਫੁੱਟ ਚਾਰ ਕ ਇੰਚੇ ਸੀਗੀ। ਹਾਂ ਮਤਲਬ ਵੀ ਨੋਰਮਲ ਹਾਈਟ ਦੇ ਹੀਗੇ ਵੀ, ਪਰ ਇਹਨਾਂ ਨੇ ਇਹੋ ਜਿਹਾ ਖ਼ੌਫ਼ ਪੈਦਾ ਕਰਤਾ ਸੀ ਜਿਵੇਂ ਐਂ ਲਾ ਲਾ ਵੀ ਨਾ ਇਹਨਾਂ ਨੇ ਉਹ ਇੱਕ ਜਿਆਦਾ, ਉਹਨਾਂ ਨੇ ਹਟੇ ਨੀ ਉਹ ਮੁਗਲ ਪੰਗੇ ਲੈਣੋ ਇਹਨਾਂ ਨੇ ਫੇਰ ਇਹ ਲਾਨ ਕਰਤੇ ਕਹਿੰਦਾ ਵੀ, ਜਿਹੜਾ ਵੀ ਸਤਾਰਾਂ ਸਾਲ ਟੱਪ ਗਿਆ ਵੀ ਮੁੰਡਾ ਏਧਰ ਕੋਈ ਵੀ, ਕਹਿੰਦਾ ਇਹਦਾ ਇਲਾਜ ਕਰਦੋ ਬਸ, ਮਾਰੇ ਦਓ ੳਹਨਾ ਨੂੰ, ਸਤਾਰਾਂ ਸਾਲ ਤੋਂ ਬਾਅਦ।
ਫਿਰ ਇਹਦਾ ਸ਼ਹੀਦ ਭਗਤ ਸਿੰਘ ਨਾਲ ਕੀ ਲਿੰਕ ਸੀ?
ਕਿੰਨਾ ਦਾ?
ਇਹਨਾਂ ਦਾ ਹਰੀ
ਹਰੀ ਸਿੰਘ ਨਲੋਏ ਦਾ ਤਾਂ ਸ਼ਹੀਦ ਭਗਤ ਸ਼ਾਇਦ ਇੰਸਪੀਰੇਸ਼ਨ ਮਿਲੀ ਹੋਵੇ, ਪਰ ਕੋਈ ਉਹ ਤਾਂ ਨੀ ਲਿੰਕ ਹੈਗਾ ਇਹਨਾਂ ਨਾਲ ਕੋਈ।
ਸ਼ਾਇਦ ਹੈਗਾ ਸੀ ਲਿੰਕ, ਬਟ ਐ ਨਹੀਂ ਪਤਾ ਵੀ ਕਿਸ ਚੀਜ਼ ਦਾ ਸੀਗਾ।
ਲੇਕਿਨ ੳਹ ਤਾਂ ਆਉਂਦੇ ਨੇ ਜੱਟ ਪਰਿਵਾਰ 'ਚੋ, ਜਿਵੇਂ- ਆਪਾਂ ੳਹ ਕਾਸਟ 'ਚ ਵੀ ਲਾ ਕੇ ਵ ਦੇਖ ਲਈਏ।
ਉਂਝ ਹੋਣਾ ਨਾ ਜਿਵੇਂ- ਚਲੋ, ਜਦੋਂ ਉਹ ਕਰਦੇ ਹੁੰਦੇ ਸੀ।
ਇੰਸਪੀਰੇਸ਼ਨ ਹੋ ਸਕਦਾ ਉਹ ਨ ਵੈੇ ਕੋਈ ਲਿੰਕ ਹੈਗਾ ਸੀਗਾ, ਬਾਕੀ ਮੈਂ ਹਜੇ ਵੀ ਸ਼ਾਇਦ ਪੜਿਆ ਵੀ ਨਹੀਂ ਬ ਇਹਦੇ ਨਾਲ, ਜੇ ਮੈਂ ਤੈਨੂੰ ੳਈ ਪਗਾਈ ਮਾਰਦਾ।
ਬਟ ਹੈ ਸੀ ਲਿੰਕ ਤਾਂ ਹੈਗਾ ਸੀ ਸ਼ਹੀਦ ਭਗਤ ਸਿੰਘ ਨਾਲ, ਬਟ ਇਹ ਨੀ ਪਤਾ ਕਿਹੜਾ ਸੀਗਾ।
ਹੋਊਗਾ ਚੱਲ ਠੀਕ ਆ, ਚੰਗਾ।
ਚੰਗਾ, ਬਾ ਏ।